ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ ਤੁਹਾਡੇ
ਬਸ ਵਧੀਆ ਵਧੀਆ ਸਭ ਠੀਕ ਹ ਸਭ ਠੀਕ ਹੈ ਹੋਰ ਘਰ ਪਰਿਵਾਰ ਸਭ ਠੀਕ ਹੈ ਹਾਂਜੀ ਹਾਂਜੀ ਵਧਆ ਵਧੀਆ ਹਾਂਜੀ ਵ ਹਜੀ ਹਾਂਜੀ ਸਭ ਠੀਕ ਹੈ ਹੋਰ ਸੁਣਾਓ ਕੀ ਕਰ ਰਹੇ ਸੀ ਅੱ
ਬਸ ਅਬ ਮੈਂ ਕਰ ਰਹੀ ਸੀ ਬੱਚਿਆਂ ਨੂੰ ਪੜ੍ਹਾ ਰਹੀ ਸੀ ਥੋੜਾ ਕੰਮ ਵੇਖ ਰਹੀ ਸੀ ਔਰ ਉਹ ਨਾਲੇ ਉਹਨਾਂ ਨੂੰ ਸਮਝਾ ਰਹੀ ਸੀ ਮੰਨਦੇ ਨੀ ਛੁੱਟੀਆਂ ਪੈ ਗਆਂ ਤੇ ਪੜ੍ਹਨਾ ਜ਼ਰੂਰੀ ਨਹੀਂ ਆ ਪੜ੍ਹਨਾ ਕਿੰਨਾ ਜ਼ਰੂਰੀ ਹੈ ਬਸ ਅੱਜ ਇਸ ਟੋਪਿਕ ਤੇ ਬੈਸ ਛਿੜੀ ਹੋਈ ਸੀ ਬੱਚਿਆਂ ਨਾਲ
ਬੱਚਿਆਂ ਤਾਂ ਸਹੀ ਗੱਲ ਹੈ ਬੱਚੇ ਤਾਂ ਸੁਣਦੇ ਹੀ ਨੀ ਬੱਚਿਆਂ ਨੂੰ ਤਾਂ ਹੈਗਾ ਬਸ ਛੁੱਟੀਆਂ ਤਾਂ ਅਸੀਂ ਵਹਲੇ ਰਹੀਏ ਬਸ ਮੋਬਾਇਲ ਚਲਾਈਏ ਵਹਲੇ
ਹਾਂਜੀ ਨਾ ਠੀਕ ਹੈ ਵੇਲੇ ਰਹੀਏ ਬਟ ਫਿਊਚਰ ਲਈ ਤਾਂ ਸਮਝ ਬਹੁਤ ਜ਼ਰੂਰੀ ਹੈਗਾ ਕਿ ਕਿੰਨੀ ਜ਼ਰੂਰੀ ਪੜ੍ਹਾਈ ਹੈ
ਜ਼ਰੂਰੀ ਹੈ ਨਾ ਪੜ੍ਹਾਈ ਬਿਨਾ ਕੁੱਛ ਹੈ ਹੀ ਨੀ ਗਗਾ
ਕੁਛ ਨਹੀਂੀ ਗਾ ਜੀ ਕੁਛ ਨਹੀਂੀ ਗਾ ਜੀ ਜੋ ਹਮ ਨੇ ਖੋ ਦ ਜੋ ਆਪਾਂ ਨੇ ਖੋ ਦਿੱ ਤਾਂ ਨਾ ਆਪਾਂ ਨੀ ਚਾਹੁੰਦੇ ਕਿ ਸਾਡੇ ਬੱਚੇ ਉਹ ਚੀਜ਼ ਹਨ ਜਿਹੜੀ ਵੈਲਿਊ ਆਪਾਂ ਨਹੀਂੀ ਪਾ ਸਕੇ ਉਹ ਬੱਚਿਆਂ ਨੂੰ ਜ਼ਰੂਰ ਸਿਖਾਉਣੀ ਹੈ
ਹਾਂਜੀ ਨਹੀਂ ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ ਜੀ ਅੱਜ ਕੱਲ੍ਹ ਤਾਂ ਵੈਸੇ ਵੀ ਕੋਈ ਕੰਮ ਪੜ੍ਹਾਈ ਬਨਾਂ ਚੱਲਦਾ ਹੀ ਨਹੀਂੀ ਕੁ
ਨਹੀਂ ਚੱਲਦਾ ਭਾਵੇਂ ਬਿਜਨਸ ਵੀ ਹੋਉਣ ਤਾਂ ਹੀ ਚੱਲਦੇ ਨੇ ਅੱਜ ਕੱਲ
ਕੋਈ ਵੀ ਹੈ ਆਪਣਾ ਕੋਈ ਵੀ ਹੋਏਗਾ ਉਹ ਪਹਿਲੇ ਪੁੱਛੇਗਾ ਕਿੰਨਾ ਪੜ੍ਹਿਆ ਬਾ ੱਚਾ ਕੀ ਕਰ ਰਿਹਾ
ਕੀ ਕਰ ਰਿਹਾ ਕੀ ਕਰ ਰਿਹਾ ਉਹੀ ਗੱਲ ਹੈ ਨਾ ਉਹੀ ਸਿਖਾ ਰਹੀ ਸੀ ਬੱਚੇ ਨੂੰ ਤੁਸੀਂ ਮਜ਼ਾਕ ਸੋਚ ਰਿ ਹੋ ਠੀਕ ਨੰਬਰ ਨੀ ਮਾਇਨੇ ਰੱਖ ਦੇ ਲੇਕਨ ਪੜ੍ਹਨਾ ਬਹੁਤ ਜ਼ਰੂਰੀ ਗ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਬਚ ਨਹੀਂ ਸਕਦੇ ਪੜ੍ਹਾਈ ਤੋਂ ਔਰ ਉਸਦੇ ਬਿਨਾਂ ਨਹੀਂ ਅਗਤੀ ਮਤਲਬ ਤੁਸੀਂ
ਹਮ ਉਹ ਤਾਂ ਹੈ ਪੜ੍ਹਾਈ ਤੋਂ ਬਿਨਾਂ ਤੱਕ ਕੁਛ ਵੀ ਨਹੀਂ ਹੈ ਅੱਜ ਕੱਲ ਤਾਂ ਵੈਸੇ ਵੀ ਬਹੁਤ ਜ਼ਿਆਦਾ ਕੜ ਦੀ ਵੈਲਊ ਹੈ
ਕਿੰਨੀ ਜ਼ਰੂਰੀ ਹੈਗੀ ਆ
ਹਾਂ ਮਗਰ ਬੱਚੇ ਸਮਝ ਬਾਅਦ ਉਹ ਸਮਝ ਆਉਂਦੀ ਹੈ ਚਾਹੇ ਬੱਚੇ ਚਾਹੇ ਜੋ ਹੈ ਪਾ ਆਪਾਂ ਲੋਕ ਦਾ ਇਸ ਉਹ ਇਹ ਉਮਰ ਚੋਂ ਲੰਗ ਚੱਕਿਆ ਨਾ ਆਪਾਂ ਨੂੰ ਤਾਂ ਪਤਾ ਹੈ ਹੁਣ ਉਹ ਸਮਾਂ ਦੇ ਸ਼ਾਇਦ ਅਸੀਂ ਐਵੇਂ ਹੀ ਬੋਲ ਰਹੇ ਹਾਂ
ਹਾਂਜੀ ਨਹੀਂ ਜਦੋਂ ਟਾਈਮ ਆਉਂਦਾ ਨਾ ਬੰਦਾ ਜਦੋਂ ਦਾ ਟਾਈਮ ਨਿਕਲ ਜਾਂਦਾ ਨਾ ਤਾਂ ਬਹੁਤ ਪਛਤਾਵਾ ਹੁੰਦਾ
ਹਾਂਜੀ ਉਹ ਤਾਂ ਹੈ ਪੁਰਾਣੇ ਸਮੇਂ ਵੀ ਤਾਂ ਚ ਚੱਲ ਜਾਂਦਾ ਸੀਗਾ ਬੱਚੇ ਇੰਨਾ ਪੜ੍ਹੇ ਲਿਖੇ ਨਹੀਂੀ ਸੀ ਹੁੰਦੇ ਕੋ ਲੋਕ ਇੰਨਾ ਪੜ੍ਹਦੇ ਨੀ ਸੀ ਹੁਣ ਮਗਰ ਬਹੁਤ ਪੜ੍ਹਾਈ ਦੀ ਵੈਲਿਊ
ਪਹਿਲੇ ਮਾਂ ਸਾਡੇ ਮਾਂ ਪਿਓ ਨੂੰ ਨੀ ਪਤਾ ਇਸਦਾ ਕਿ ਕਿਤਨੀ ਕਿਤਨੀ ਜ਼ਰੂਰੀ ਹੈਗੀ ਆ ਉਹਨਾਂ ਨੂੰ ਵੀ ਐ ਲੱਗਦਾ ਸੀਗਾ ਚਲੋ ਠੀਕ ਹੈ ਪੜ੍ਹ ਰਹੇ ਨੇ ਬੱਚੇ ਉਹਦੇ ਬਾਅਦ ਆਪਣੇ ਦੁਕਾਨ ਤੇ ਬਹਿ ਜਾਣਗੇ ਲੜ ਮੁੰਡਿਆਂ ਤੇ ਦੁਕਾਨ ਤੇ ਬਹਿ ਜਾਣਗੇ ਕੁੜੀਆਂ ਤੇ ਵਿਆ ਦੀ ਜਾਣਗੀਆਂ ਬਸ ਉਹਨਾਂ ਨੂੰ ਇੰਨੀ ਗੱਲ ਨ ਪਤਾ ਸੀਗੀ ਇਹ ਨੀ ਪਤਾ ਸੀਗਾ ਕਿ ਕੁੜੀਆਂ ਲਈ ਵੀ ਕਿਤਨੀ ਜ਼ਰੂਰੀ ਹੈਗੀ
ਕਈ ਲੋਕਾਂ ਦੀ ਸੋਚ ਹੁਣ ਵੀ ਆਈ ਹੈ ਮਗਰ ਇਹ ਕਿ ਜਦੋਂ ਬਾਅਦ ਚੋਂ ਦੇਖਦੇ ਨਾ ਜਦੋਂ ਕੋਈ ਰਿਸ਼ਤਾ ਹੋਣਾ ਹੁੰਦਾ ਜਾਂ ਵਿਆਹ ਹੋਣਾ ਹੁੰਦਾ ਜਾਂ ਕੋਈ ਹੋਰ ਚੀਜ਼ ਦੇਖਦੇ ਨੇ ਫੇਿਰ ਪਛਤਾਉਂਦੇ ਨੇ
ਅੱਜ ਤੱਕ ਜਿਹੜੀ ਕੁੜੀਆਂ ਵੀ ਜਦੋਂ ਸਟੈਂਡ ਨਹੀਂ ਹੋਈ ਜਾਂਦੀਆਂ ਨੇ ਨਾ ਤਾਂ ਤ ਹੀ ਤੇ ਨਾ ਤੇ ਸ਼ਾਦੀਆਂ ਹੁੰਦੀਆਂ ਨੇ ਤੇ ਨਾ ਹੀ ਉਹ ਆਪਣੇ ਸਲਫ ਡਿਪੈਂਡ ਨਹੀਂ ਹੋਊਗੀ
ਅੱਜ ਕੱਲ ਮੁੰਡੇ ਵਾਲ ਆਡੀ ਇਹੀ ਹੁੰਦੀ ਹੈ ਕਿ ਅਗਲੇ ਪਹਿਲੇ ਕਹਿੰਦੇ ਕੁੜੀ ਕਿੰਨਾ ਪੜ੍ਹੀ ਲਿਖੀਏ ਕੋਈ ਅੱਜ ਕੱਲ ਤਾਂ ਦੇਖੋ ਇੱਕ ਜਾਣੇ ਦੀ ਤਨਖਾਹ ਨਾਲ ਕੁੱਝ ਬਣਦਾ ਹੀ ਨੀ ਪੈਸੇ
ਮੁੰਡੇ ਕੀ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਤੋਂ ਉੱਤੇ ਹੋ ਗਈਆਂ ਨੇ ਇਨਾ ਪੜ੍ਹ ਪੜ੍ਹ ਕੇ ਕਿ ਹੋਰ ਕੀ ਕੁੜੀਆਂ ਕਿਹੜਰਾ ਪਿੱਛੇ ਨੇ ਕੁੜੀਆਂ ਇਨਾ ਪੜ੍ਹ ਰਹੀਆਂ ਨੇ ਉਹ ਕੁੜੀਆਂ ਰਿਸ਼ਤਾ ਕਰਦੀਆਂ ਨੇ ਕੁੜੀਆਂ ਪੁੱਛਦੀ ਆਂ ਨੇ ਮੁੰਡਿਆਂ ਕੋਲ ਬਿਲਕੁਲ ਬਿਲਕੁਲ ਲੈਣਾ ਕਿਉਂ ਨੀ ਲੈਣਾ ਆਪਾਂ ਪੜ੍ਹੇ ਹੋਏ ਹ ਤੇ ਪੜਾਵਾ ਹੀ ਲੈਣਗੇ ਦੇਖੋ
ਜਿਹੜੀਆਂ ਅੱਜ ਕੱਲ ਕੋਈ ਨ
ਭਾਵੇਂ ਸਾਡੇ ਕੋਲ ਬਿਜਨਸ ਵੀ ਹੈਗਾ ਭਾਵੇਂ ਸਾਡੇ ਕੋਲ ਪੈਸੇ ਦੀ ਵੀ ਕਮੀ ਨਹੀਂ ਹੈਗੀ ਠੀਕ ਹੈ ਫਿਰ ਵੀ ਨਾ ਮਾੜਾ ਟਾਈਮ ਕਿਤੇ ਵੀ ਆ ਸਕਦਾ ਤੇ ਕਿਸ ਕਿਸੇ ਵੀ ਇਨਸਾਨ ਤੇ ਆ ਸਕਦਾ ਕੋਈ ਸਮੇਂ ਦਾ ਭਰੋਸਾ ਨਹੀਂ ਹੈਗਾ ਕਦ ਨੁਕਸਾਨ ਹੋ ਜਾਏ ਕਦ ਹਾਰੀ ਬਿਮਾਰੀ ਆ ਜਾਏ ਕਦ ਕੋਈ ਇਨਸਾਨ
ਤੁਸੀਂ ਇਹੀ ਛੱਡ ਦੋ ਕਰੋਨਾ ਟਾਈਮ ਤੋਂ ਦੇਖ ਲੋ ਲੋਕ ਕਿੰਨੇ ਪਿੱਛੇ ਹੋ ਗਏ ਸੀ
ਬਿਲਕੁਲ ਬਿਲਕੁਲ ਉਹ ਵੀਰ ਜੀ ਜੇ ਪੜ੍ਹਾਈ ਕੀਤੀ ਹੋ ਗ ਨਾ ਜਿਹੜੀ ਪੜ੍ਹਾਈ ਕੀਤੀ ਹੋ ਗ ਉਹ ਕਦੇ ਨੀ ਮਾਰ ਖਾਏਗਾ ਇਨਸਾਨ
ਹਾਂ ਉਹ ਕਿਤੇ ਨਾ ਚਤੇ ਕੁਛ ਨਾ ਕੁਛ ਕਰ ਹੀ ਲਏਗਾ ਅਗਲਾ ਕੋਈ ਨਾ ਕੋਈ ਢਾਹਪਨ ਕਰਦਾ ਹੀ
ਬਾਹਰ ਵਿਦੇਸ਼ ਚ ਤਾਂ ਵੀ ਕਰ ਲਏਗਾ ਦੇਸ਼ ਚ ਤਾਂ ਵੀ
ਕੁਛ ਨਾ ਕੁਛ ਤਾਂ ਉਹ ਸੋਚੇ ਗ ਹੀ ਕਿ ਮੈਂ ਇਵੇਂ ਨੀ ਇਹਲਾ ਕੰਮ ਚੋਂ ਕਰ ਲ ਇਹਦੇ ਚੋਂ ਨੀ ਇਹਦੇ ਚ ਕੁਛ ਨਾ ਕੁਛ ਫਾਇਦਾ ਉਹਨੂੰ ਅਗਲੇ ਨੂੰ ਹੋ ਹੀ ਜਾਏਗਾ ਜੇ ਪੜ੍ਹੇ ਲਿਖੇ ਨਹੀਂ ਹੋਏਗਾ ਘ ਆਪਣਾ ਸੋਚੇਗਾ ਕਿ ਕੀ ਕਰੇਗਾ ਉਹਨੂੰ ਸਮਝ ਹੀ ਨਹੀਂੀ ਆਉਣੀ ਕੁਛ
ਹਾਂਜੀ ਨੀ ਆਉਂਦੀ ਨਾ ਉਹੀ ਗੱਲ ਹੈ ਨਾ ਬੰਦੇ ਚਾਰ ਬੰਦੇ ਚ ਨੀ ਬੈਸ ਸਕਦੇ ਪੜ੍ਹੇ ਹੋਏ ਨਹੀਂ ਹੋਗੇ ਤਾਂ ਅੱਜ ਕੱਲ ਆਪਾਂ ਚਾਰ ਬੰਦਿਆਂ ਨਾਲ ਗੱਲ ਨਹੀਂੀ ਕਰ ਸਕਦੇ
ਹਾਂ ਕੰਮ ਕਰਨਾ ਵੀ ਕਰਾ
ਬਿਲਕੁਲ ਬਿਜਨਸ ਵੀ ਹਣ ਤੇ ਸਾਰੇ ਪੜ੍ਹਾਈ ਤੇ ਆ ਗਏ ਨੇ ਬਿਜਨਸ ਵੀ ਤਾਂ ਹੀ ਵੱਧਦੇ ਨੇ ਅੱਗੇ ਜਦੋਂ ਆਪਾਂ ਪੜ੍ਹੇ ਲਿਖੇ ਹੁੰਦੇ ਆ
ਪੜ੍ਹੇ ਲਿਖੇ ਹੋਵਾਂਗੇ ਆਪਾਂ ਕਿਸੇ ਦਾ ਮੁਕਾਬਲਾ ਤਾਂ ਹੀ ਕਰ ਸਕਦੇ ਹ ਮੁਕਾਬਲਾ ਤਾਂ ਕਰ ਸਕਦੇ ਬਰ ਕੁ ਨੌਲੇਜ ਉਸ ਬਾਰੇ ਜਾਣਕਾਰੀ ਦੇ
ਬਿਲਕੁਲ ਉਹ ਨਹੀਂ ਹੈ ਉਹੀ ਗੱਲ ਹੈ ਮੈਂ ਤੇ ਆਪਣੀ ਮੇੜ ਨੂੰ ਵੀ ਬਹੁਤ ਕਿਹਾ ਸੀ ਮੈਂ ਕਿਹਾ ਮੇਢ ਨੂੰ ਵੀ ਵੀ ਨੇ ਬੱਚਿਆਂ ਨੂੰ ਜ਼ਰੂਰ ਪੜ੍ਹਾਈ ਦੇ ਜਿਹੜਾ ਕੁਛ ਤੁਸੀਂ ਤੁਹਾਡੇ ਉੱਤੇ ਬੀਤ ਰਿਹਾ ਤੁਸੀਂ ਪਹੁੰਚੇ ਤੁਸੀਂ ਲਗਾ ਕੇ ਤੁਸੀਂ ਟਾਈਮ ਪਾਸ ਕਰ ਰਹੇ ਹੋ ਪਰ ਬੱਚਿਆਂ ਦਾ ਉਹ ਟਾਈਮ ਨੀ ਹੈ ਤੁਸੀਂ ਇਹ ਨਾ ਸੋਚਣਾ ਕਿ ਬੱਚੇ ਵੀ ਪੋਚੇ ਲਗਾ ਕੇ ਟਾਈਮ ਪਾਸ ਕਰ ਲੈਣਗੇ ਤੇ ਬੱਚਿਆਂ ਨੂੰ ਪੜ੍ਹਾ
ਹਾਂ ਅੱ ਕੱਲ ਲੋਕਾਂ ਦੀ ਸੋਚ ਇਹ ਹੁੰਦੀ ਹੈ ਚਲੋ ਅ ਅਸੀਂ ਤਾਂ ਟਾਈਮ ਪਾਸ ਕਰਦੇਿਆ ਜਿਵੇਂ ਕਰਨਾ ਸੀ
ਛੋਟੇ ਲੋਕ ਸੋਚਦੇ ਨੇ ਛੋਟੇ ਲੋਕ ਸੋਚਦੇ ਨੇ ਨਾਲ ਨਾਲ ਕੁੜੀਆਂ ਨੂੰ ਲੈ ਆਉਂਦੇ ਨੇ
ਪਤਾ ਕੀ ਕਈ ਵੱਡੇ ਲੋਕਾਂ ਤੇ ਹੁੰਦਾ ਨਾ ਜਿਹੜੇ ਥੋੜ੍ਹੇ ਚੰਗੇ ਹੁੰਦੇ ਉਹ ਕਹਿੰਦੇ ਜੀ ਲੈ ਜੀ ਸਾਡੇ ਬੱਚੇ ਨੇ ਤਾਂ ਦੁਕਾਨ ਤੇ ਪੈਣਾ ਸਾਡੇ ਬੱਚੇ ਦਾ ਤਾਂ ਬਿਜਨਸ ਹੈਗਾ ਲੈ ਇਹੀ ਗੱਲ ਹੈਗਾ ਉਹੀ ਗੱਲ ਹੈਗਾ ਮਗਰ ਇਹ ਕਿ ਜੇ ਉਹ ਪੜ੍ਹਿਆ ਲਿਖਿਆ ਹੋਏਗਾ ਤੇ ਉਹਨੂੰ ਜ਼ਿਆਦਾ ਜਾਣਕਾਰੀ ਮਿਲੇਗੀ ਜਿਆਦਾ ਸਮਝ ਹੋਏਗੀ ਇਹ ਨੀ ਨਾ ਸਮਝ ਦੇ ਚਾਹੇ ਦੁਕਾਨ ਤੇ ਬਹਿਣਾ ਚਾਹੇ ਉਹੀ ਬਿਜਨਸ ਕਰਨਾ ਉਹਨੇ ਮਗਰ ਪੜ੍ਹੇ ਲਿਖੇ ਜਾਂਦਾ
ਬਿਲਕੁਲ ਪੈਂਦਾ, ਮਤਲਬ ਆਪਣੇ ਅਗਰ ਠੀਕ ਹੈ ਆਪਣੇ ਕੋਲ ਅਗਰ ਪੈਸਾ ਹੈਗਾ ਨਾ ਤੇ ਮਤਲਬ, ਹਾਂਜੀ।
ਕਹਿੰਦੀ, ਉਹ ਬੋਲਣ ਦਾ ਸਟਾਈਲ ਨਾ ਗੱਲਬਾਤ ਕਰਨ ਦਾ ਬਿਜਨਸ ਕਰਨ ਦਾ
ਪਰਸਨੈਲਿਟੀ ਦਿਖ ਜਾਂਦੀ ਹੈ ਬੰਦਿਆਂ ਦੀ ਚਾਲ- ਚਲਣ ਪਤਾ ਲੱਗ ਜਾਂਦਾ ਹੈ ਬੰਦਿਆਂ ਦਾ ਸਾਰਾ ਕੁਛ ਪਤਾ ਲੱਗ ਜਾਂਦਾ ਕਿ ਵੀ ਇਹ ਪੜ੍ਹਿਆ ਲਿਖਿਆ ਹੈ ਕਿ ਨਹੀਂ ਪੜ੍ਹਿਆ- ਲਿਖਿਆ।
ਤੁੂੰ ਕਿਵੇਂ, ਕਿਉਂਦੇ ਨਾਲ ਗੱਲਬਾਤ ਕਰਨੀ ਹੈ।
ਬਿਲਕੁਲ -ਬਿਲਕੁਲ ਤਰੀਕੇ ਵੀ ਤਾਂ ਹੀ ਸਿੱਖਦੇ ਹ ਨਾ ਆਪਾਂ ਪੜ੍ਹੇ ਹੋਏਗੇ ਤਾਂ ਹੀ ਤਾਂ ਸਿੱਖ ਪਾਉਗੇ ਕੀ ਤਰੀਕੇ ਨਾਲ ਕਿਹਦੇ ਨਾਲ ਗੱਲ ਕਰਨੀ ਹੈ। ਬਹੁਤ ਜ਼ਰੂਰੀ ਹੈ ਮਤਲਬ ਸਾਰਿਆਂ ਨੂੰ ਆਪਣੇ ਆਸ ਪੜੋਸ ਚਾਹੇ ਕੋਈ ਵੀ ਹੈ ਚਾਹੇ ਛੋਟੇ ਲੋਕ ਗਏ ਚਲੋ ਠੀਕ ਹੈ ਆਪਾਂ ਥੋੜਾ ਜਿਹਾ, ਹੱਥ ਠੀਕ ਹੈ। ਬਾਬਾ ਜੀ ਦੀ ਮੌਜ। ਜੈ ਤੇ ਆਪਾਂ ਥੋੜੇ ਜੇ ਮਦਦ ਕਰ ਲਈਈਏ ਕਿਸੇ ਨੂੰ ਪੜ੍ਹਾ ਦੇਈਏ, ਕਿਸੇ ਨੂੰ ਕਿਤਾਬਾਂ ਲੈ ਦੀਏ। ਦੇਈਏ, ਇਹ ਵੀ ਥੋੜਾ ਮਤਲਬ ਹੋ ਜਾਂਦਾ ਕਿ ਵੀ ਚਲੋ ਛੋਟੇ ਲੋਕ ਨੇ, ਥੋੜਾ ਕੰਮ ਕਰਕੇ ਗੁਜ਼ਾਰਾ ਕਰ ਰਹੇ ਨੇ ਬੱਚੇ ਨਹੀਂ ਪੜ੍ਹਾ ਸਕਦੇ ਠੀਕ ਹੈ ਸਾਰੇ ਮਿਲ ਜੁਲ ਕੇ ਆਪਾਂ ਉਹਨਾਂ ਦੀ ਮਦਦ ਕਰਦੀਏ, ਉਹਨਾਂ ਦੇ ਵੀ ਬੱਚੇ ਪੜ੍ਹ ਜਾਣਗੇ ਹੋ ਜਾਂਦਾ ਹੈ ਨਾ ਥੋੜਾ
ਕੀ ਕਹਿੰਦੇ ਨੇ, ਵਿੱਦਿਆ ਦਾਨ ਸਭ ਤੋਂ ਵੱਡਾ ਦਾਨ ਹੈ ਵਿਦਿਆ ਦਾਨ ਦਾ ਸਭ ਤੋਂ ਵੱਡਾ ਦਾਨ ਹੈ ਜਿਹੜੀ ਚਲੋ ਆਪਾਂ ਇੱਕ ਬੱਚਾ ਵੀ ਪੜ੍ਹਾ ਦੀਏ ਸਮਝੋ ਬਹੁਤ ਪੁੰਨ ਖੱਟ ਲਿਆ। ਆਪਾਂ
ਬਿਲਕੁਲ
ਇਹ ਤਾਂ ਕਹਿੰਦੇ ਨਾ ਐਸਾ -ਐਸੀ ਚੀਜ਼ ਜਿਹੜੀ ਵੰਡਿਆ ਹਾਂ ਹੋਰ ਵੱਧਦੀਏ।
ਹੋਰ ਵੱਧਦੀ ਹੈ। ਯਾ ਬਹੁਤ ਤਰੱਕੀ, ਬਿਲਕੁਲ ਹੁੰਦੀ ਹੈ, ਬਿਲਕੁਲ ਹੁੰਦੀ ਹੈ ਮਤਲਬ ਦੂਜੇ ਬੰਦੇ ਦੀ ਦੁਆਵਾਂ ਇਤਨੀ ਕੰਮ ਕਰਦੇ
ਕਈ ਲੋਕ ਦੇਖੋ ਖਾਨ- ਪਾਨ ਨਹੀ ਕਰਦੇ ਉਹ ਕੀ ਕਰਦੇ ਨੇ ਕਿਸੇ ਗ਼ਰੀਬ ਦੇ ਬੱਚੇ ਬੱਚੇ ਨੂੰ ਪੜ੍ਹਾ ਦਿੰਦੇ ਜਾਂ ਕਿਸੇ ਗਰੀਬ ਦੇ ਬੱਚੇ ਦਾ ਵਿਆਹ ਕਰ ਦਿੰਦੇ ਉਹਦੇ ਨਾਲ ਹੀ ਉਹਨਾ ਨੂੰ ਬੜਾ ਦਾਨ ਪੁੰਣ ਲੱਗ ਜਾਂਦਾ ਹੈ।
ਬਿਲਕੁਲ ਲੱਗ ਜਾਂਦਾ ਤੁਸੀਂ, ਦੋ ਕੱਪੜੇ ਘੱਟ ਲੈ ਲਓ, ਤੁਸੀਂ ਜਿਆਦਾ ਖਰਚਾ ਨਾ ਕਰਿਓ। ਦੋ ਮੂਵ ਘੱਟ ਵੇਖ ਲਓ ਕਿਸੇ ਨੂੰ ਪੈਨ -ਪੈਨਸਿਲ ਦਿਵਾ ਦਿਓ। ਕਿੰਨਾ ਮਤਲਬ ਬੰਦਾ
ਬੱਚਿਆਂ ਨੂੰ ਕਾਪੀਆਂ -ਕਿਤਾਬਾਂ ਉਹਦੇ ਨਾਲ ਹੀ ਬੜਾ ਫ਼ਰਕ ਪੈ ਜਾਂਦਾ।
ਪੁਲ ਪੈ ਜਾਂਦਾ। ਜੀ, ਥੋੜਾ ਜਿਹਾ ਉਹਨਾ ਦਾ ਖਰਚਾ ਵੰਡ ਲਈਏ, ਬਹੁਤ ਫ਼ਰਕ ਪੈ ਜਾਂਦਾ ਕਿਉਕਿ ਇਸ ਤੋਂ ਵੀ ਨਾ ਮਤਲਬ ਦੇਖੀਏ ਤੁਸੀਂ ਸੜਕਾਂ ਤੇ ਪਏ ਨੇ ਬੱਚੇ
ਉਹਨੂੰ ਵੈਸੇ ਪੜ੍ਹਾ ਦੀਏ ਹੈ ਚਲੋ ਉਹਦੇ ਨਾਲ ਵੀ ਫਰਕ ਪੈਂਦਾ ਚਲੋ ਅਗਲੇ ਨੂੰ ਪੜ ਲਿਖ ਜਾਂਦਾ ਆਪਾਂ ਨੂੰ ਦੁਆਵਾਂ ਹੀ ਦਿੰਦਾ। ਦ ਕਿ ਚਲੋ ਜੀ ਇਹਨੇ ਹਾਂ ਇ ਮੇ ਸਾਥ ਦਿੱਤਾ ਸੀ।
ਬਿਲਕੁਲ ਦਿੱਤਾ ਸੀ।
ਆਡੀਓ ਬਿਲਕੁਲ ਖਾਲੀ ਹੈ।
ਇੰਨੀ ਬੇਜਤੀ ਲੱਗਦੀ ਹੈ ਚਾਰ ਬੰਦੇ ਚ ਬੰਦਾ ਬਹਿ ਜਾਵੇ ਨਾ ਪੜ੍ਹਾਈ ਨਾ ਕੀਤੀ ਹੋਈ ਬਿਲਕੁਲ ਮੂੰਹ ਉੱਤੇ ਹੁੰ ਦਈ ਨੀ ਆਪਣੀ ਇੱਜਤ ਹੀ ਨਹੀਂ ਆਉਂਦੀ ਚਾਹੇ ਬਾਵੇਂ ਜਿੰਨਾ ਮਰਜ਼ੀ ਪੈਸਾ ਧੋਵੀ
ਉਹ ਤਾਂ ਹੈ ਬੋਲਣ ਦਾ ਸਟਾਈਲ ਪਤਾ ਲੱਗ ਜਾਂਦਾ ਕਿ ਇਹ ਕਿੰਨਾ ਕ ਪੜਿਆਂ ਲਿਖਿਆ, ਹਾਂ ਆਪਾਂ ਕਹਿ ਹੀ ਦਿੰਦੇ ਹਾਂ ਇਹਨੂੰ ਕਈ ਵਾਰ ਕੋਈ ਆਪਣੇ ਨਾਲ ਕਿਵੇਂ ਜਿਹੜਾ ਆ ਬਦਮੀਜੀ ਕਰਦਾ ਆਪਾਂ ਕਹਿੰਦੇ ਹਾਂ ਨਾ ਇਹ ਪੜ੍ਹਿਆ ਲਿਖਿਆ ਨੀ ਆ
ਬਿਲਕੁਲ ਹੈ ਮਤਲਬ ਜਿਹਨੂੰ ਨਾ ਨੌਲੇਜ ਹੁੰਦੀ ਆ
ਅੱਧੇ ਤੋਂ ਜਿਆਦਾ ਆਡੀਓ ਸਮਝ ਨਹੀਂ ਆ ਰਹੀ। ਕੀ ਗੱਲ ਕਰਦਾ ਹੈ।
ਹਾਂਜੀ
ਹਾਂ ਇਹ ਬੜਾ ਕਰਦਾ, ਹਾਂ ਉਹਨੂੰ ਭ ਲਉਣ ਦੀ ਵੀ ਜਿਆਦਾ ਸਮਝ ਹੋ ਜਾਂਦੀ ਕੀ ਏ ਗੱਲਬਾਤ ਕਰਨ ਦੀ ਵੀ ਸ
ਪੜ੍ਹਾਈ ਬਸ ਇਹ ਹੈਗਾ। ਪੜ੍ਹਾਈ ਇਹੋ ਜਿਹਾ ਗੁਣ ਹੈਗਾ ਇਹੋ ਜਿਹਾ ਗੁਣ ਹੈਗਾ ਕਿ ਮਤਲਬ ਇਹ ਨਾ ਤੋਂ ਕਦੀ ਘਟਿਆ ਹੈ ਤੇ ਨਾ ਇਹ ਕਦੀ ਵਿਅਰਥ ਵਹਿੰਦਾ ਜਾ
ਬੰਦੇ ਦੀ ਪਹਿਚਾਣ ਦਿਖਾ ਦਿੰਦਾ ਹੈ।
ਬਿਲਕੁਲ, ਆਪਣਾ ਜਦੋਂ ਤਰ ਆਪਣਾ ਪੈਰਾਂ ਤੇ ਨਹੀਂ ਖੜੇ ਹੁੰਦੇ ਬੰਦ ਤਾਂ ਤਈ ਕੋਈ ਮੁਕਾਬਲਾ, ਮਤਲਬ ਆਪ ਕਿਸੇ ਨਾਲ ਨਹੀਂ ਲੜ ਸਕਦੇ। ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰ ਸਕਦੇ। ਆਪ ਅੱਗੇ ਵੱਧ ਹੀ ਨਹੀਂੀ ਸਕਦੇ। ਜਬ ਆਪਣੀ ਪਹਿਚਾਣ ਬਣਾਵਾਂਗੇ। ਜਦੋਂ ਆਪਣਾ ਪੈਰਾਂ ਤੇ ਖੜਾ ਹੋਣਗੇ ਤਾਂ ਹੀ ਬਸ ਆਪਣੀ ਪਹਿਚਾਣ ਆਪਣੀ ਇੱਜ਼ਤ ਮਾਂ ਪਿਓ ਦੀ ਇੱਜਤ ਬਣਦੀ ਆ।
ਧੀਏ, ਇਹ ਤਾਂ ਹੈ ਹੀ ਬੱਚਿਆਂ ਤੋਂ ਮਾਂ ਪਿਓ ਦੀ ਮਾਂ ਪਿਓ ਤੋਂ ਬੱਚਿਆਂ ਦੀ ਏ।
ਤਾਂਈ ਤੇ ਐਂਦੇ ਆ ਨਾ ਫਲਾਂ ਦਾ ਬੱਚ ਚਾਅ ਚ ਇਹੋ ਕੁਛ ਕਰ ਗਿਆ ਫਲਾਂ ਦਾ ਬੱਚਾ ਅੱਜ, ਮਤਲਬ ਮਾਂ ਪਿਔ ਦਾ ਕਿਤਨਾ ਨਾਂ ਉੱਚਾ ਹੁੰਦੈ।
ਸ਼ਾ ਦਾ ਹੁੰਦੈ ਬੱਚੇ ਇੰਨਾ ਵੱਡੀ ਅੱਛੇ ਪੇਪਰ ਪਾਸ ਕਰ ਗਿਆ ਕਿੰਨੀ ਖੁਸ਼ੀ ਮਿਲ
ਕਿਤਨੀ ਖੁਸ਼ੀ ਐ ਰਿਕਸ਼ੇ ਚਲਾਉਣ ਵਾਲਾ ਬੱਚਾ ਦੇਖਿਆ ਤੁਸੀਂ।
ਹਾਂ, ਹਾਂ ਹਾਂ ਔ ਤੇ ਨਾ ਕਿੰਨਾ ਫ਼ਰਕ ਪੈਂਦੈ।
ਬੋਤ, ਬੋਤ ਬੋਤ ਜ਼ਰੂਰੀ ਹੈਗੀ ਜੀ ਪੜ੍ਹਾਈ। ਹਾਂਜੀ, ਹਾਂਜੀ, ਹਾਂਜੀ ਜੀ। ਠੀਕ ਏ ਜੀ। ਸਤਿ ਸ੍ਰੀ ਕਾਲ ਜੀ।